ਹੈਲੋ,
ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਹੋਰ, ਵਧੀਆ ਤੁਸੀ ਸੁਣਾਓ ਤੁਸੀ ਠੀਕ ਓ?
ਕੀ ਕਰ ਰਹੇ ਸੀ?
ਕੁਛ ਨੀ ਬਸ ਫ੍ਰੀ ਹੋ ਬੈਠੀ ਸੀ ਤੇ ਬਸ ਬੈਠ ਆਰਾਮ ਨਾਲ ਗਰਮੀ ਇੰਨੀ ਹੋਈ ਦੀ ਐ, ਬਸ ਕੀ ਕਰੀਏ ਕਿਤੇ ਜਾਣ ਦਾ ਮਨ ਨਹੀਂ ਕਰਦਾ, ਕੰਮ ਕਰਕੇ ਦਿਲ ਕਰਦਾ ਬਸ ਬੈਠ ਜਾਓ।
ਹਾਂਜੀ ਗਰਮੀ ਤੇ ਕਾਫੀ ਹੋਈ ਦੀ ਹੁਣ ਵੀ ਇੱਥੇ ਨਾ ਸਾਡੇ ਇੱਥੇ ਦੋ ਦਿਨ ਬਾਰਿਸ਼ਾਂ ਆਈਆਂ ਤੇ ਥੋੜਾ ਮੌਸਮ ਸਹੀ ਹੋਇਆ ਸੀ। ਪਰ ਫੇਰ ਹੁਣ ਤੋਂ ਮਤਲਬ ਬਾਰਿਸ਼ ਤੋਂ ਬਾਅਦ ਜੋ ਗਰਮੀ ਪੈਂਦੀ ਐ ਉਹ ਤੇ ਫੇਰ ਜ਼ਿਆਦਾ ਬੁਰੀ ਹੁੰਦੀ ਐ। ਤੇ ਪਹਿਲਾਂ ਸਾਡੇ ਦੋ ਦਿਨ ਬਾਰਿਸ਼ਾਂ ਪਾਈਆਂ ਤੇ ਹੁਣ ਜੋ ਗਰਮੀ ਐ ਉਹ ਬਹੁਤ ਹੀ ਜ਼ਿਆਦਾ ਹੋ ਗਈ ਏ। ਤੋਂ ਨਾ
ਹਾਂਜੀ-ਹਾਂਜੀ ਉਹ ਸਾਡੇ ਵੀ ਬਹੁਤ ਉੱਥੇ, ਬਾਰਿਸ਼ ਦਾ ਮੌਸਮ ਤੇ ਹੋ ਜਾਂਦੈ, ਬਾਰਿਸ਼ ਨਾਲ ਹੂੰ ਠੰਡਾ ਹੋ ਗਿਆ ਸੀ ਥੋੜਾ
ਹਾਂਜੀ-ਹਾਂਜੀ, ਹਾਂ ਬਾਰਿਸ਼ ਤੋਂ ਬਾਅਦ ਜੋ ਗਰਮੀ ਬੈਂਦੀ ਐ, ਉਹ ਨਈ ਫੇਰ ਹੁੰਦੀ। ਨਾ ਉਹ ਜ਼ਿਆਦਾ ਹੀ ਲੱਗਦੀ ਐ ਫਿਰ।
ਹਾਂ ਇਹ ਤੇ ਹੈ ਹੋਰ ਸਭ ਚੋਰਚ, ਕੀ ਚੱਲਦਾ ਪਿਆ ਲਾਈਫ ਕੁੱਛ ਨਵੀ ਤਾਂ ਜੀ ਸੁਣਾਓ ਕੋਈ ਤੁਸੀਂ ਆਪਣੀ? ਮੈਂ ਤੇ ਵੈਸੇ ਵਿਹਲੀ ਸੀ ਫੋਨ ਕਰ ਲਿਆ ਮੈਂ ਕਿਹਾ ਚਲੋ ਅੱਜ ਗੱਪਾਂ ਮਾਰਨੀਆਂ ਬੈਠ ਕੇ।
ਮੈਂ ਤੇ ਕੁਛ ਨਈ ਹੁਣ ਮੈਂ ਸੋਚਾਂ, ਉਹ ਕਰਨ ਦੀ ਸੋਚ ਰਹੀ ਸੀ ਮੈਂ ਤੇ ਕੋਈ ਇੰਨਾ ਵੀਸ ਕਿਲੋ ਸੀ। ਖੰਡੀ
ਅੱਛਾ, ਕੀ ਸਿੱਖਣ ਲੱਗੇ ਓ?
ਮੈਂ ਸੋਚਿਆ ਸੀ ਪਾਇਥਨ ਸਿੱਖ ਲਾ ਔਰ ਐਡੀਟਿੰਗ ਸਿੱਖ ਲਾ। ਬਹੁਤ ਸਾਰੇ ਓਪਸ਼ਨ ਸੀ ਡਿਜੀਟਲ ਮਾਰਕ ਕਿਟਿੰਗ ਹੋ ਗਈ। ਐਡੀਟਿੰਗ ਹੋ ਗਈ। ਐਡੀਟਿੰਗ ਦੇ ਵੀ ਬਹੋ ਬਹੁਤ ਸਾਰੇ ਟਾਈਪ ਹੁੰਦੇ ਆ ਮਤਲਬ ਇੱਕ ਗ੍ਰਾਫਿਕ ਵਾਲੀ ਹੋ ਗਈ ਇੱਕ ਫੋਟੋਜ਼ ਦੀ ਹੋ ਗਈ ਇੱਕ ਵੀਡੀਓਜ਼ ਦੀ ਹੋ ਗਈ। ਹਨਾਂ ਲੋਗੋ ਦੀ ਹੋ ਗਈ। ਐਡੀਟਿੰਗ ਦੇ ਵੀ ਬਹੁਤ ਸਾਰੇ ਟਾਈਪਸ ਹੋ ਗਏ ਔਰ ਪਾਈਥਨ ਸਿੱਖਣ ਨਾਲ ਸੋਚ ਰਹੀ ਸੀ।
ਅੱਛਾ ਅੱਛਾ ਹਾਂ, ਅੱਜ ਕੱਲ ਤੇ ਦੇਖੋ ਤੁਸੀਂ ਡਿਗਰੀ ਤੇ ਨਾਮ ਦੀ ਹੁੰਦੀ ਐ ਬਸ ਬਸ ਸਕਿਲਸ ਹੁੰਦੀ ਸਾਰੀ ਜਿਹਨੂੰ ਜੋ ਸਕਿਲਸ ਜ਼ਿਆਦਾ ਮੈਟਰ ਕਰਦੇ ਹੁੰਦੀਆਂ ਨੇ ਅੱਜ ਕੱਲ ਕੋਈ ਜੋਬ ਵਗੈਰਾ ਮਿਲਣ ਵਾਸਤੇ।
ਹੂੰ ਸਕਿੱਲ ਬਹੁਤ ਕਰਦੀ ਤੇ ਸਕਿੱਲ ਬਹੁਤ ਹੀ ਜ਼ਿਆਦਾ ਇੰਪੋਰ ਓਹਦੇ ਬੇਸ ਤੇ ਤੁਹਾਨੂੰ ਜੋਬ ਜਲਦੀ ਵੀ ਮਿਲ ਜਾਂਦੀ ਹੈ। ਜਿਵੇਂ ਹੁਣ ਤੁਹਾਡੇ ਕੋਲ ਹਾਂ ਸਾਡੇ ਕੋਲ ਹੁਣ ਡਿਗਰੀ ਹੈਗੀ ਹੈ ਡਿਗਰੀ ਦੇ ਨਾਲ। ਹੁਣ ਤੁਹਾਡੇ ਕੋਲ ਚਲੋ ਮੰਨ ਲਓ ਇੱਕ ਡਿਗਰੀ ਹੈਗੀ ਇੱਕ ਨਾਲ ਤੁਹਾਡੇ ਕੋਲ ਸਕਿੱਲਸ ਬਹੁਤ ਸਾਰੀਆਂ ਹੈ ਰ ਦੂਸਰੇ ਬੰਦੇ ਕੋਲ ਸਕਲ ਨ ਹੈਗੀਆਂ ਡਿਗਰੀ ਹੈ ਔਰ ਦੂਸਰੇ ਬੰਦੇ ਕੋਲ ਉਹ ਸਕਿਲਸ ਨਹੀਂ ਹੈਗੀਆਂ ਉਹ ਮੈਨੂੰ ਹੀ ਅਪੋਇੰਟ ਕਰੇਗਾ ਨਾ ਬੰਦਾ ਫਿਰ। ਕਿਉਂਕਿ ਮੇਰੇ ਕੋਲ ਸਕਿੱਲਸ ਨਹੀਂ ਹੁੰਦੀ ਨਾ ਓਢੀ ਓ ਡਿਗਰੀ ਹੋਏਗੀ।
ਹਾਂ, ਇਹ ਤੇ ਹੈ। ਗੱਲ ਹੈ ਅੱਜ ਕੱਲ ਕੋਪੀਟੀਸ਼ਨ ਕਿੰਨਾ ਵੱਧ ਗਿਆ ਬਹੁਤ ਜ਼ਿਆਦਾ ਕੋਪੀਟੀਸ਼ਨ ਹੋ ਚੁੱਕਾ ਵਾ ਹਰ ਚੀਜ਼ ਵਿਚ ਮੈਂ ਕਹਿੰਦੀ ਹਾਂ ਛੋਟੇ ਛੋਟੇ, ਬੱਚਿਆਂ ਚ ਵੀ ਇੰਨਾ ਕੋਪੀਟੀਸ਼ਨ ਹੋ ਗਿਆ ਐ ਸਕੂਲਸ ਕੋਈ ਕੋਾਲਜ ਕੀ ਪੜ੍ਹਾਈ ਕੀ ਔਰ ਦੂਸਰੀ ਅ ਐਕਟੀਵਿਟੀਜ਼ ਕੀ ਹਰ ਚੀਜ਼ ਚ ਇੰਨਾ ਜ਼ਿਆਦਾ ਕਪੀਟੀਸ਼ਨ ਹੋ ਗਿਆ ਹੈ ਬਹੁਤ ਜ਼ਿਆਦਾ
ਹਾਂਜੀ-ਹਾਂਜੀ, ਇਹ ਤੇ ਕੋਂਪੀਟੀਸ਼ਨ ਹੁਨ ਬਹੁਤ ਹੀ ਆ ਪਹਿਲੇ, ਇਨਾ ਕਪੀਟੀਸਨ ਨਹੀਂ ਸੀ ਹੁਣ ਤੇ ਕਲਾਸ ਚ ਮਾਰਕਸ ਲਿਆਂਦੇ ਵੀ ਆ ਕਿ ਹਾਂ ਇਹਦੇ ਇਨੇ ਪਰਸੈਂਟ ਆ ਰੇ, ਮੇਰੇ ਇਨੇ ਆਰੇਆ। ਹੈਨਾ ਇਹ ਵੀ ਕਪੀਟੀਸ਼ਨ ਏ। ਔਰ ਅੱਜ-ਕੱਲ੍ਹ ਤਾਂ ਬੱਚਿਆਂ ਚ ਫੈਸ਼ਨ ਦਾ ਵੀ ਹੋ ਗਿਆ। ਕਿਹਾ ਕਿ ਮੈਨੂੰ ਇੰਨੇ ਸੋਨੇ ਕੱਪੜੇ ਪਾਉਂਦੇ ਆ ਮੈਨੂ ਏਵੇਂ ਦੇ ਕੱਪੜੇ ਪਾਨੇਆਾਂ। ਇਸ ਚੀਜ਼ ਦਾ ਵੀ ਬੜਾ ਹੋ ਗਿਆ ਹੈ ਐ ਇਂਦਾ ਬੜਾ ਹੋ ਗਿਆ ਇੱਕ ਕਿ ਹਾਂ ਇੰਨੇ ਵੀਡੀਓ ਐਢਿ ਫਿਰ ਬੜਿ ਅੱਛੀ ਕੀਤੀ, ਮੈਂ ਘੱਟ ਅੱਛੀ ਐਡਿਟ ਕੀਤੀ ਏ। ਮੇਰੀ ਐ ਐਡਿਟ ਅੱਛੀ ਨਹੀ ਹੋ- ਪਾਈ ਹੈਨਾ।
ਸਹੀ ਗੱਲ ਏ, ਬਹੁਤ ਕੰਪੀਟੀਸ਼ਨ ਛੋਟੇ- ਛੋਟੇ ਮੈਂ ਕਹਿੰਦੀ ਚਲੋ ਬੱਚਿਆਂ ਚ ਤੇ ਹੁੰਦਾ ਈ ਹੁੰਦਾ ਏ। ਛੋਟੇ- ਛੋਟੇ ਬੱਚਿਆਂ ਚ ਕਪੀਟੀਸ਼ਨ ਹੈ, ਸਕੂਲ ਵਿੱਚ ਦੇਖ ਲੋ। ਬਹੁਤ ਜ਼ਿਆਦਾ ਹੈ ਤੇ ਹੂੰ -ਹੂੰ।
ਬੱਚਿਆਂ ਨੂੰ ਹੁਣ ਹਾਂ।
ਕੇਗਾ ਮੰਮਾ ਉਸਕੇ ਪਾ ਜੀ ਏ। ਹੈਂ ਮੇਰੇ ਪਾਸ ਨਹੀਂ ਏ। ਆਪ ਮੈਨੂੰ ਵੀ ਲੈ ਕੇ ਦਿਓ। ਉਹ ਐ ਲੈ ਕੇ ਆਂਦ ਹ ਉਹ ਐ। ਓਵਲੀ ਬੋਟਲ ਲੈ ਕੇ ਆਂਦਾ।
ਹਾਂ-ਹਾਂ, ਉਹਦੇ ਕੋਲ ਇਹ ਵਾਲਾ ਪੈਨਸਿਲ ਬੋਕਸ ਏ, ਮੇਰੇ ਕੋਲ ਨੀ ਏ। ਹਾਂ ਉਹਨੇ
ਹੈਨਾ, ਅਲੱਗ -ਅਲੱਗ।
ਉਹਦੇ ਕੋਲ ਐ ਵਲੇ ਕਲਰ ਦੀ ਇਰੇਜਰ ਸੀ। ਇਰੇਜਰ ਚ ਕਾਰ- ਬਣੀ ਦੀ ਸੀ। ਮੰਮੀ ਉਹ ਮੇਰੇ ਕੋਲ ਨਹੀਂ ਇਰੇਜ਼ਰ ਵਾਲੀ ਕਾਰ ਮੈਨੂੰ-
ਸਹੀ ਗੱਲ ਹੈ, ਬਿਲਕੁਲ ਏਹੀ ਹੋ ਰਿਹਾ ਏ। ਇਹੀ ਹੋ ਰਿਹਾ, ਬਿਲਕੁਲ-ਬਿਲਕੁਲ-ਬਿਲਕੁਲ ਜੀ।
ਫਿਰ ਅੱਜ-ਕੱਲ ਵੀ ਨਾ ਫਿਰ ਅੱਜ-ਕੱਲ ਨਾ ਹ ਪਰ ਅੱਜ -ਕੱਲ ਚੀਜ਼ਾਂ ਵੀ ਤੇ ਫੇਰ ਐਵੇਂ ਦੀ ਬਣਗੀ ਏ, ਤੁਸੀਂ ਦੇਖਿਓ। ਹੁਣ ਕਾਰ ਵਾਲੀ ਇਰੇਸਰ ਜੇ ਬਣ ਰੀਏ ਉਹ ਬੱਚਿਆਂ ਨੂੰ ਫੈਸੀਨੇਟਿੰਗ ਤੇ ਕਰ ਈ ਰਈ ਨਾ- ਹੂਨ, ਬਚਿਆ ਵਸਤੇ ਤੇ ਏ ਬਣ ਬੱਚੇ ਵੀ ਕੀ ਕਰਨ ਜਬ ਏਹੋ ਜੀ ਚੀਜ਼ਾਂ- ਹੋ ਈ ਰਹੀਆਂ। ਤੇ ਇਨਸਾਨ ਵੀ ਕੀ ਕਰੇ।
ਐ ਤੇ ਹੈ। ਲੇਕਿਨ ਸਾਡੇ ਟਾਈਮ ਅੱਸਾ ਨਹੀਂ ਪਹਿਲੇ ਨੀ ਸੀ ਤੇ ਏਨਾ ਕੰਪੀਟੀਸ਼ਨ - ਤੇ ਅਗਰ ਕਿਸੇ ਕੋਲ ਕੋਈ ਚੀਜ਼ ਤੇ ਅਸੀ ਲੋਕ ਨਹੀਂ ਸੀ ਕਰਦੇ ਕਿ ਬਈ ਓਦੇ ਕੋਲ ਐ ਵੇ ਤੇ ਸਾਨੂੰ ਵੀ ਚਾਹੀਦਾ। ਬੰਦੇ ਹਰ ਇਕ ਨੂੰ ਆਪਣੀ ਲਿਮਿਟਸ ਪਤਾ ਹੁੰਦੀ ਸੀ। ਮਤਲਬ ਇੰਨਾ ਜ਼ਿਆਦਾ ਕੰਪੀਟੀਸ਼ਨ। ਸਟੱਡੀ ਚ ਵੀ ਇੰਨਾ ਜ਼ਿਆਦਾ- ਕਪਟੀਸ਼ਨ ਨਹੀਂ ਜਿਵੇਂ ਦੇਖਾਂ ਤੇ ਅੱਜ ਕਲ੍ਹ ਤੇ ਬਹੁਤ ਕੰਪੀਟੀਸ਼ਨ ਐ। ਅੱਜ ਕਲ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਐ।
ਸੀ ਨਹੀਂ। ਸਟੱਡੀਜ਼ ਤੇ ਬਿਲਕੁਲ
ਤੁਸੀਂ ਮੈਂ ਕੀ ਕਹਿੰਦੇ ਆ ਤੁਸੀਂ ਇਸ ਚੀਜ਼ਾਂ ਨੂੰ ਲੈ ਕੇ ਕੀ ਕਿਹਦੇ ਉ ਲੇਡੀਜ਼ ਚ' ਕੱਪੜਿਆਂ ਨੂੰ ਲੈ ਕੇ ਵੀ ਬੜਾ ਕਪੀਟੀਸ਼ਨ ਏ
ਹਾਂਜੀ, ਕੱਪੜਿਆਂ ਨੂੰ ਲੈ ਕੇ ਤੇ ਹੈ
ਹਾਂ, ਫੈਸ਼ਨ ਨੂੰ ਲੈ ਕੇ ਬੜਾ ਕੰਪੀਟੀਸ਼ਨ ਹੈ ਉਹ ਯਾਰ ਐਵੇਂ ਦਿਖਦੀ ਹੈ ਉਹ ਐਵੇਂ, ਕੱਪੜੇ ਪਾ ਕੇ ਆਉਂਦੀ ਕਿੱਟੀ ਚ' ਮੈਂ ਵੀ ਏਦਾਂ ਦਾ ਪਾ ਕੇ ਜਾਵਾਂ ਇਹ ਚੀਜ਼ ਬੜਾ ਹੈ ਉਹ ਏਦਾਂ ਦੇ
ਹਾਂ, ਉਹ ਏ ਵਾਲੇ ਮੋਲ ਚੋਂ ਲਿਆਈ, ਹਾਂ ਉਹ ਏ ਵਾਲੇ ਮੋਲ ਚੋਂ ਲਿਆਈ ਸੀ
ਅੱਛਾ, ਅੱਛਾ ਹੋਰ ਕੀ ਚੀਜ਼ ਹੈ ਮੈਂ ਤੁਹਾਨੂੰ ਦੱਸਾਂ ਉਹ ਫਲਾਣੇਂ ਰੈਸਟੋਰੈਂਟ ਚ' ਜਾਂਦੇ ਨੇ ਉਹ ਜ਼ਿਆਦਾ ਅੱਛਾ ਇੰਟੀਰੀਅਰ ਏ ਉੱਧਰ ਦਾ ਜ਼ਿਆਦਾ ਅੱਛਾ ਆ ਫਲਾਂਣਾ ਹੈ ਤੇ ਮੈਂ ਵੀ ਉਹੀ ਰੈਸਟੋਰੈਂਟ ਜਾਣਾ ਹੈ
ਹਾਂਜੀ, ਹਾਂਜੀ ਜਿਵੇਂ ਤੁਸੀਂ ਕੋਲ ਆਈਫੋਨ ਏ ਹੈਗਾ ਇਹਨਾਂ ਦੇ ਕੋਲ ਆਈਫੋਨ ਹੈਗਾ, ਆਈਫੋਨ ਦੀ ਫੋਟੋ ਜ਼ਿਆਦਾ ਵਧੀਆ ਆਉਂਦੀ ਹੁਣ ਕਿਸੇ ਕੋਲ ਇਲੇਵਨ ਆਈਫੋਨ ਹੈਗਾ, ਉਹਨੂੰ ਹੁੰਦਾ ਹੈ ਕਿ ਮੇਰੇ ਕੋਲ ਸੈਂਵਨਟਿਨ ਹੋਵੇ ਉਹਦੇ ਚ' ਜਿਆਦਾ ਵਧੀਆ ਫੋਟੋਂ ਆਂਦੀ ਹੈ, ਹੈਨਾ ਇਵੇਂ ਵੀ ਹੈ ਏ
ਬ ਹਰ ਇਨਸਾਨ ਕਪੀਟਿਸ਼ਨ ਵਿਚ
ਹੁੰ ਬਸ ਇਹੀ ਹੋ ਰਿਆ, ਹੋਰ ਦੱਸੋ ਤੁਹਾਡੀ ਬੇਟੀਆਂ ਕੀ ਕਰ ਰਹੀਆਂ
ਕੁਛ ਨਹੀਂ ਬਸ ਦੋ ਆਹੋ
ਸਾਡੀ ਆਵਾਜ਼ ਬੜੀ ਕੱਟ -ਕੱਟ ਕੇ ਆ ਰਹੀ ਏ ਹੈਲੋ
ਹਾਂ,
ਤੁਹਾਡਾ ਮੇਰੇ ਖਿਆਲ ਵਾਈਫਾਈ ਪ੍ਰੋਪਰ ਨਹੀਂ ਹੋਏਗਾ, ਤਾਂ ਹੀ ਤੁਹਾਡੀ ਕੱਟ ਕੱਟ ਕੇ ਆ ਰਹੀ ਹੈ ਨੈਟਵਰਕ ਪੂਰਾ ਨਹੀਂ ਆ ਰਿਹਾ ਹੋਏਗਾ ਤੁਹਾਡਾ ਹੈਲੋ,
ਇਥੇ ਵਾਈ ਫਾਈ ਵੀ ਏ, ਸਭ ਕੁਛ ਤੇ ਠੀਕ ਚੱਲਦਾ ਪਿਆ ਪਤਾ ਨਹੀਓ ਕਿਉ ਕੱਟ-ਕੱਟ ਕੇ, ਹੈਲੋ ਹੈਲੋ, ਔ ਯਾਰ ਉਹੀ ਤੇ ਪੱਟਦੀ ਨਹੀਂ